ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕਿਦੇ ਹੋ
ਮੈਂ ਵਧੀਆ ਤੁਸੀਂ ਦੱਸੋ।
ਮੈਂ ਵੀ ਵਧੀਆ ਹੋਰ ਕੀ ਕਰਦੇ ਪਏ ਸੀ।
ਕੁੱਛ ਵੀ ਨੀ ਬਸ ਹੁਣੇ ਰੋਟੀ ਖਾਧੀ ਸੀ ਤੇ ਹੁਣ ਆਰਾਮ ਕਰ ਰਹੇ ਹਾਂ।
ਅੱਛਾ ਜੀ ਹੋਰ। ਆਪਾਂ ਵੀ ਵਿਹਲੇ ਬੈਠੇ ਸੀ ਹਨ ਨਿਊ ਹਾਇਰਿੰਗ ਹੋਈ ਪਈ ਆ। ਬਸ ਵੇਲੇ ਬੈਠੇ ਹੋਏ ਸੀ ਆਪਾਂ ਦੇਖ ਰਹੇ ਹਾਂ ਕੀ ਕਰਦੇ ਪਏ ਹਾਂ ਕੀ ਨਹੀਂ। ਟ੍ਰੇਨਿੰਗ ਹੈ ਨਾ ਅੱਜ ਮੇਰੀ।
ਅੱਛਾ-ਅੱਛਾ ਕਿੱਦਾਂ ਦੀ ਚੱਲਦੀ ਪਈ ਹੈ ਟ੍ਰੇਨਿੰਗ।
ਟ੍ਰਨਿੰਗ ਕੋਈ ਇਂਪਲੋਈ ਨਹੀਂ ਹੈ ਬੈਚ ਸਟਾਰਟ ਹੋਇਆ ਹੀ ਨਹੀਂ ਹਾਲੇ ਤੱਕ। ਤਾਂ ਇੱਕ ਹੀ ਕੁੜੀ ਆ ਮੈਂ ਤਾਂ ਇਹ ਬੈਚ ਸਟਾਰਟ। ਕਰਾਂਗੇ ਤਾਂ ਹੀ ਕੁੱਛ ਹੋਏਗਾ ਬਾਕੀ ਤਾਂ ਮੈਂ ਤਾਂ ਵਿਹਲੀ ਬੈਠੀ ਹੋਈ ਹਾਂ ਸਵੇਰ ਦੀ। ਕੱਲ ਦੋ ਦਿਨਾਂ ਤੋਂ ਮੈਂ ਵਿਹਲੀ ਸੀ ਬੈਠੀ ਹੋਈ ਹਾਂ। ਤੇ ਮੈਨੂੰ ਲੱਗਿਆ ਕਿ ਨਾ ਮੈਂ ਅੱਜ ਲੇਟ ਜਾਂਦੀ ਆਂ ਤਾਂ ਕਰਕੇ ਮੈਨੂੰ ਛੁੱਟੀ ਵੀ ਮੈਨੂੰ ਮਿਲਜੂਗੀ ਜਲਦੀ ਤਾਂ ਮੈਂ ਅੱਜ ਬਾਰਾਂ ਵਜੇ ਤੱਕ ਆਈ। ਅਹ ਤਾਂ ਹੁਣ ਤਿੰਨ ਵਜੇ ਤੱਕ ਮੈਂ ਵਿਹਲੀ ਹੋ ਜਾਵਾਂਗੀ।
ਫਿਰ ਤਿੰਨ ਵਜੇ ਤੁਸੀਂ ਚਲੇ ਜਾਓਗੇ।
ਕੀ ਚੀਜ਼।
ਤਿੰਨ ਵਜੇ ਤੁਸੀਂ ਘਰ ਚਲੇ ਜਾਉਗੇ।
ਬਸ ਤਿੰਨ ਵਜੇ ਘਰ ਚੱਲ ਜਾਣਾ ਮੈਂ। ਕਿਉਂਕਿ ਕੁੱਛ ਕਰਾਉਦੇ ਤਾਂ ਹੈ ਨੀ ਕਿਉਂਕਿ ਕੋਈ ਬੱਚਾ ਹੈ ਨੀ ਕੱਲੀ, ਕੱਲੀ ਨਹੀਂ ਸਿਖਾ ਸਕਦੇ ਨਾ। ਤਾਂ ਫਿਰ ਮੈਂ ਸੋਚਦੀ ਹਾਂ ਹੁਣ ਮੈਂ। ਕੱਲ-ਕੱਲ ਇੱਕ-ਇੱਕ ਵਜੇ ਆਵਾਂ ਤੇ ਤਿੰਨ ਵਜੇ ਜਾਵਾਂ। ਦਸ ਵਜੇ ਦਾ ਟਾਈਮ ਦਿੱਤਾ ਨਾ। ਜਿਥੇ ਜਾਣਾ ਮੈਨੂੰ ਕਿ ਪਰ ਮੈਂ ਇਹ ਨੂੰ ਪਰ ਮੈਂ ਬਾਰਾਂ ਵਜੇ
ਜਦੋਂ ਕੁੱਛ ਕਰਾਉਂਦੇ ਨੀ ਫਿਰ ਤੁਸੀਂ ਇੱਕ ਵਜੇ ਆਉਣਾ।
ਕੀ ਚੀਜ਼ ਤੁਹਾਡੀ ਆਵਾਜ਼ ਬੜੀ ਹੋਲੀ ਆ ਰਹੀ ਹੈ।
ਮੈਂ ਕਿਹਾ ਜਦੋਂ ਕੁੱਛ ਕਰਾਉਂਦੇ ਹੀ ਨਹੀਂ ਤਾਂ ਤੁਸੀਂ ਇੱਕ ਵਜੇ ਆਣਾ।
ਕਰਾਂਦੇ ਹੀ ਨੀ ਪਤਾ ਨੀ ਕੀ ਕਰਦੇ ਆ ਇਹ ਤਾਂ। ਮਨਾ ਕਰਦੇ ਨਾ ਕਹਿੰਦੇ ਕਿ ਅਹ ਆਪਾਂ ਨੀ ਕਰਾਵਾਂਗੇ ਜਦ ਤੱਕ ਬੈਚ ਸਟਾਰਟ ਨਹੀਂ ਹੋਇਆ ਕੱਲੀ ਨੂੰ ਕੀ ਕਰਾਉਣਾ।
ਤੇ ਤੁਸੀਂ ਕੀ ਕਰਦੇ ਹੋ ਸਾਰਾ ਦਿਨ?
ਬਸ ਵੈਹਲੀ ਬਹਿਨੀ ਹਾਂ। ਇੰਸਟਾ ਚਲਾਉਣੀ ਹਾਂ। ਬੱਸ।
ਖਿਆਲ ਰੱਖਦੇ ਆ।
ਬਾਕੀ ਉਹ ਕਹਿੰਦੇ ਦੇਖਲੋ ਜਿਹੜੇ ਸਾਹਮਣੇ ਕਾਲ ਕਰਦੇ ਨਾ ਉਹਨਾਂ ਤੋਂ ਦੇਖਲੋ ਕੀ ਕਰਦੇ ਕੀ ਨਹੀਂ ਕਰਦੇ ਮੈਂ ਕਿਹਾ ਅੱਛਾ ਜੀ। ਬਸ ਟਾਈਮ ਪਾਸ ਨਹੀਂ ਹੋ ਰਿਹਾ ਬੋਰ ਜਾ ਹੋ ਰਿਹਾ। ਬਾਕੀ ਤਾਂ ਇੱਕ ਮੇਰੀ ਫਰੈਂਡ ਹੈ। ਕਰਦੀ ਹੈ ਉਹ ਕੰਮ ਟੀ ਵੀ 'ਚ ਅੱਜ ਦਾ ਵੀ ਦੂਜਾ ਦਿਨ ਸੀ। ਉਹ ਵੀ ਮੈਂ ਮੈਨੂੰ ਕਿਹਾ ਕੀ ਕਰਦੀ ਹ ਕ ਮੈਨੂੰ ਵੀ ਮੈਂ ਵੀ ਬੋਰ ਹੋ ਰਹੀ ਹਾਂ ਉਹਦਾ ਵੀ ਟਨਿੰਗ ਪੀਰੀਅਡ ਹੈ ਨਾ। ਉਹ ਵੀ ਬੋਰ ਹੋ
ਇਹ ਟਨਿੰਗ ਪੀਰੀਅਡ ਚ' ਬੋਰ ਹੁੰਦੇ ਹੀ ਆ।
ਆਹੋ ਬਟ ਉਹਨੂੰ ਛੁੱਟੀ ਵੀ ਨਹੀਂ ਦੇ ਰਹੇ ਨਾ ਮੈਨੂੰ ਤਾਂ ਛੁੱਟੀ ਮਿਲ ਰਹੀ ਹੈ ਪਰ ਮੈਨੂੰ ਛੁੱਟੀ ਨਹੀਂ ਦੇ ਰਹੀ। ਮੈਨੂੰ ਤੁਸੀਂ ਤਿੰਨ ਵਜੇ ਤੱਕ ਫ੍ਰੀ ਕਰ ਦਿਆਂਗੇ ਇਹ ਤਾਂ ਕਹਿ ਰਹੇ ਸੀ। ਬਾਕੀ ਉਸਨੂੰ-ਉਸਨੂੰ ਕਹਿ ਰਹੇ ਸੱਤ ਵਜੇ ਫ੍ਰਰੀ ਕਰਾਂਗੇ ਰਾਤੀ ਦੇ।
ਅੱਛਾ ਉਹਦੀ ਟ੍ਰੇਨਿੰਗ ਚਲਦੀ ਹੈ।
ਕੀ ਚੀਜ਼?
ਉਹਦੀ ਟ੍ਰੇਨਿੰਗ ਚੱਲਦੀ ਪਈ ਹੈ।
ਆਹੋ ਉਹਦੀ ਉਹ ਉਹਦਾ ਨਾ ਦੂਜਾ ਦਿਨ ਹੈ ਟ੍ਰੇਨਿੰਗ ਦਾ। ਬਾਕੀ ਮੈਂ ਉਹਨੂੰ ਕਿਹਾ ਸੀ ਤੂੰ ਲੇਟ ਜਾ ਪਰ ਕਹਿੰਦੀ ਨਹੀਂ ਮੈਂ ਛੇਤੀ ਜਾਣਾ ਹੁਣ ਛੇਤੀ ਜਾਕੇ ਉੱਧਰ ਬੋਰ ਹੋ ਗਈ ਆ ਕੁੱਛ ਵੀ ਨੀ ਨਾ ਖਾਇਆ ਉਹਨਾਂ ਨਾ ਕੁੱਛ ਕੀਤਾ। ਤੇ ਚੱਲ ਗਈ।
ਹੂ, ਏਦਾਂ ਤੇ ਫਿਰ ਹੋਣਾ ਦਿੰਦੇ। ਜਦੋਂਸੀ ਜਦੋਂ ਫੇਰ, ਹੋਰ ਟ੍ਰੇਨਿੰਗ ਨਹੀਂ ਮਿਲਣੀ ਉਦੋਂ ਤੱਕ ਤਾਂ ਕੁੱਛ ਆਉਣਾ ਹੀ ਨਹੀਂ।
ਆਹੋ! ਤੁਸੀਂ ਪਲੈਨ ਬਣਾਇਆ ਕੁੱਛ ਕਰਨ ਦਾ।
ਕਿੱਦਾਂ ਦਾ।
ਇਹ ਸਾਡੀ ਮੇਰੀ ਕੰਪਨੀ ਚ' ਆਣ ਲਈ ਆ। ਟੀ ਵੀ ਚ' ਜਾਣ ਲਈ ਕੋਈ ਤੁਹਾਡਾ ਕੁੱਛ ਹੈ ਜੋਬ ਦਾ ਪਲਾਨ ਹੈ ਕਿ ਨਹੀਂ।
ਹਜੇ ਤਾਂ ਕੁੱਛ ਵੀ ਨੀ ਸੋਚਿਆ ਮੈਂ।
ਹੈਲੋ, ਸੋਚੋ ਤੁਸੀਂ ਵੀ। ਪੰਜ ਬੱਚਿਆਂ ਦੀ ਜ਼ਰੂਰਤ ਹੈ ਇੱਥੇ ਇਸ ਕੰਪਨੀ ਚੱ ਹੋਪਸਟੋਨ ਚ'। ਤੁਸੀਂ ਹੋ ਸਕਦੇ ਹੋ। ਕੀ।
ਇੰਟਰਵਿਊ ਚੱਲਦੇ ਪਏ ਨੇ।
ਆਹੋ ਹਲੇੇ ਤੱਕ ਤਾਂ ਚੱਲ ਰਹੇ ਸੀ ਦੋ ਦਿਨ ਦਾ ਕੰਮ ਐ ਤੁਸੀਂ ਦੋ ਦਿਨ ਦਾ ਕੰਮ ਐ ਤੁਸੀਂ ਕਰ ਸਕਦੇ ਔ ਆਸਾਨ ਜਿਹੇ ਕੁਸ਼ਚਨ ਪੁੱਛਦੇ ਬੀ ਪੀ ਓ ਬਾਰੇ ਹੋਰ ਕੁੱਛ ਨਹੀਂ
ਅੱਛਾ ਤੇ ਸੈਲਰੀ ਕਿੰਨੀ ਦਿੰਦੇ ਨੇ
ੱ ਸੈਲਰੀ ਤਾਂ ਸਾਨੂੰ ਤਾਂ ਸਤਰਾਂ ਓਫਰ ਕੀਤੀ ਪਰ ਤੁਹਾਡੀ ਸੋਲਾਂ ਹੋਏਗੀ ਉਸ ਤੋਂ ਬਾਅਦ ਇਨਸੈਂਟਿਵ ਵੀ ਬਣ ਸਕਦਾ ਐ
ਅੱਛਾ ਅੱਛਾ
ਆਹੋ
ਹਮ ਹਮ
ਦੇਖਿਓ ਅਗਰ ਤੁਹਾਨੂੰ ਕੀ ਕਰਨਾ, ਕੀ ਨਹੀਂ ਕਰਨਾ ਬਾਕੀ ਅ ਅਗਰ ਤੁਸੀਂ ਤੁਸੀਂ ਆਣਾ ਚਾਹੁੰਦੇ ਹੋ ਨਾ ਚੰਡੀਗੜ੍ਹ ਤੇ ਸੱਤ ਨੂੰ ਮੇਰੇ ਫਰੈਂਡ ਆ ਰਹੇ ਨੇ ਬਵਿਤ ਹੋਰੀ ਤੇ ਉਹ ਤੁਹਾਨੂੰ ਲੈ ਕੇ ਵੀ ਆ ਸਕਦੇ ਨੇ ਕਾਰ ਵਿੱਚ ਆਵਾਂਗੇ ਉਹ
ਅੱਛਾ
ਹਮ
ਚਲੋ ਮੈਂ ਦੱਸਾਂਗੀ। ਹਜੇ ਤਾਂ ਮੇਰਾ ਕੋਈ ਏਦਾ ਪਲੈਨ ਨੀ ਹੈਗਾ
ਅੱਛਾ ਅੱਛਾ ਬਾਕੀ ਤਾਂ ਹੋਰ ਦੱਸੋ ਤੁਸੀਂ
ਬਸ ਵਦੀਆ। ਤੇ ਕੰਮ ਕਿੱਦਾਂ ਦਾ ਹੈਗਾ ਇਹਦੇ ਚ
ਇਹਦੇ ਵਿੱਚ ਉਹੀ ਆ। ਕਿ ਨਾ ਆਪਾਂ ਕੋਲ ਕਰਨੀ ਆ ਕਸਟਮਰਾਂ ਨੂੰ ਤੁਹਾਡੇ ਕੋਲ ਜਸੇ ਉਹ ਪ੍ਰੋਡਕਟ ਲੈਂਦੇ ਨਾ ਬੋਟ ਦੇ ਹੈਡਫੋਨ ਲੈਂਨੇ ਆ ਕੋਈ ਵੀ ਹੈਡਫੋਨ ਲੈਂਦੇ ਆਂ ਤਾਂ ਮੇਰਾ ਪ੍ਰੋਸੇਜਿਸ ਜਿਵੇਂ ਕਿ ਬੋਟ ਦਾ ਹੈ। ਤਾਂ ਮੈਨੂੰ ਰਿਵਿਊ ਲੈਣੇ ਆ ਉਹਦੇ ਤੋਂ। ਕੀ ਕੀ ਤੁਹਾਨੂੰ ਰੇਟਿੰਗ ਕਿੱਦਾਂ ਦੀ ਲੱਗੀ ਫਾਈਵ ਸਟਾਰ ਫੋਰ ਅਗਰ ਸਾਨੂੰ ਫਾਈਵ ਜਾ ਫੋਰ ਸਟਾਰ ਮਿਲਦਾ ਤੇ ਨਾ ਅੰਹ ਤਾਂ ਚੰਗੀ ਗੱਲ ਏ ਤਾਂ ਸਾਨੂੰ ਮੈਂ ਉਹ ਮਿਲ ਮਤਲਬ ਰੇਟਿੰਗ ਇੱਕ ਹਫ਼ਤੇ ਵਿੱਚ ਉਹ ਪ੍ਰੋਗਰੈਸ ਦਿਖਦੇ ਆ ਅਗਰ ਸਿਕਸਟੀ ਫਾਈਵ ਤੋਂ ਉੱਪਰ ਹੁੰਦੀ ਏ ਤਾਂ ਤਾਂ ਉਹ ਗੁਡ ਹੈ ਉਸ ਵਿੱਚ ਇਨਸੈਂਟਿਵ ਸਾਨੂੰ ਪੰਜ-ਪੰਜ ਸੌ ਕੁਛ ਮਿਲੂਗਾ ਅਗਰ ਅਸੀਂ ਅੰ ਗੈਸ ਜੋ ਰੇਟਿੰਗ ਹੈ ਚਾਰ ਜਾਂ ਪੰਜ ਲੈਂਨੇ ਆਂ ਅਮ ਤੇ ਸੱਤਰ ਪਰਸੈਂਟ ਕੁਛ ਬਣਨੀ ਐ ਤਾਂ ਹਜ਼ਾਰ ਤੱਕ ਵੀ ਇਨਸੈਂਟਿਵ ਮਿਲ ਸਕਦਾ ਇੱਕ ਹਫ਼ਤੇ ਦਾ ਮਤਲਬ ਮੇਨਟੇਨ ਕਰਕੇ ਰੱਖ ਸਿਕਸਟੀ ਪਰਸੈਂਟ ਤਾਂ ਮੇਨਟੇਨ ਰੱਖੋਗੇ ਤਾਂ ਇਨਸੈਂਟ ਮਿਲੂਗਾ ਪੰਜ ਸੌ ਦਾ ਵੀ ਵਧਾ ਵਦੀਆ ਹੈ
ਹੰ ਹੰ ਹੰ ਉਹ ਦਿਨ ਦਾ ਹੀ ਹੁੰਦਾ ਹੈ। ਪੂਰਾ ਦਿਨ ਦਾ ਪੰਜ ਸੌ ਜਾਂ ਪੂਰੇ ਮਹੀਨਿਆਂ ਦੇ ਪੰਜ ਸੌ
ਇੱਕ ਦਿਨ ਦਾ ਸੱਠ ਕਰਨਾ ਹੈ, ਇੱਕ ਦਿਨ ਦੇ ਸੱਠ ਪਰਸੈਂਟੇਜ ਬਣਾ ਕੇ ਰੱਖਣੇ ਆ ਔਰ ਮਤਲਬ ਅਹ ਇੱਕ ਦਿਨ ਵਿੱਚ ਅਗਰ ਤੁਸੀਂ ਬਾਰਾਂ
ਹੋ ਪੈਂਦਾ ਜੀ
ਬਰਾਂ ਈ ਫਾਈਵ ਸਟਾਰ ਲੇ ਲੈਣੇ ਹੋ ਨਾ ਬਾਰਾਂ ਫਾਈਵ ਸਟਾਰ ਤਾਂ। ਤਾਂ ਤੁਹਾਡਾ ਕੁਛ ਇਨਸੈਂਟਿਵ ਬਣ ਸਕਦਾ ਹੈ। ਹਫ਼ਤੇ ਵਿੱਚ। ਇੱਕ ਹਫ਼ਤੇ ਦਾ। ਟੋਟਲ ਪਰਸੈਂਟੇ ਸਾਠ ਹੋਣਾ ਚਾਈਦਾ ਤਾਂ ਪੰਜ ਸੌ ਇਨਸੈਂਟ ਮਿਲੂਗਾ। ਅਗਰ ਸੱਤਰ ਤੋਂ ਉੱਪਰ ਹੈ। ਤਾਂ ਹਰ ਅ ਤੁਹਾਨੂੰ ਜਾਦਾ ਮਿਲ ਸਕਦੈ। ਪੰਜ ਸੌ ਦਾ। ਬਾਕੀ ਅੱਛੈ ਬਾਕੀ ਕਿ ਦੇਖਾਂ ਅ ਦੇਖਾਂਗੇ ਕਿ ਸੱਚ ਵੀ ਐ ਕਿ ਨੀ ਐ ਇਦਾਂ।
ਤੁਸੀਂ ਕੀਤਾ ਸਟਾਰਟ ਯਾ। ਹਜੇ ਕੀਤਾ ਨੀਂ ਸਟਾਰਟ। ਤੁਸੀਂ ਕ ਲਈ ਸਟਾਰਟ ਜੋਬ। ਕੇ ਹਜੇ ਟ੍ਰੇਨਿੰਗ ਪੀਰੀਅਡ ਹੀ ਚੱਲਦਾ ਪਿਆ।
ਟ੍ਰੇਨਿੰਗ ਪੀਰੀਅਡ ਈ ਐ। ਸਾਨੂੰ ਮੈਨੂੰ ਤਾਂ ਵੇਲਾ ਬਿਠਾਇਆ ਹੌਯਾ ਕੈ ਰੇ ਸੀ। ਕਿ ਬਾਕੀ ਏਜੰਟ ਦਾ ਦੇਖ ਲੋ ਕੋਲਿੰਗ ਵਗੈਰਾ। ਕਿੱਦਾਂ ਦੇ ਕਰ ਰੇ ਐ।
ਏਦਾਂ ਤਾਂ ਸਮਝ ਵੀ ਨੀ ਔਨੀ ਤੁਆਨੂੰ।
ਆਹੋ। ਬਾਕੀ ਮੈਨੂੰ ਲੱਗਦੈ ਮੈਂ ਪੈਲਾਂ ਵੀ ਕੰਮ ਕੀਤਾ ਨਾ ਟੀਪੀ ਵਿੱਚ। ਤਾਂ ਔਦਾ ਦਾ ਈ ਕੰਮ ਐ। ਮੈਨੂੰ ਕੁੱਛ ਜਾਦਾ ਫ਼ਰਕ ਨੀ ਲੱਗਿਆ। ਬਾੱਕੀ ਟੀਪੀ ਚ ਜਾਦਾ ਲੋੜ ਸੀ ਇਸ ਚ ਸ਼ੈਦ ਥੋੜਾ ਜਾ। ਹੈ ਟੀ ਪੀ ਚ ਬੜੀ ਸਾਰੀ ਐਪਾਂ ਹੁੰਦੀਆਂ ਨਾ, ਇਸ ਵਿੱਚ ਤਾਂ ਚਾਰ, ਪੰਜ ਐਪ ਨੇ।
ਹਮ ਔਹੀ ਗੱਲ ਐ ਔਦੇ ਚ ਜ਼ਾਦਾ ਇਨਸੈਂਟਿਵ ਬੰਦ ਹੋਣਾ ਪੈਂਦਾ।
ਬਸ, ਬਾਕੀ ਤਾਂ ਪਰਾਤੇ ਨੂੰ ਵੀ ਨਾ। ਅ ਬਾਰਾਂ ਵਜੇ ਜਾ ਕੇ, ਸਵੇਰੇ ਤਾਂ ਸੁਬਾੱ ਸਾਡੀ ਨਿੰਦਰ ਨੀ ਖੁੱਲੀ। ਤਾਂ ਏਸੀ ਲੱਗਿਆ ਸੀ ਨਾ, ਰਾਤੀ ਸਾਡੇ। ਤਾਂ ਔਸ ਕਰਕੇ, ਵੇਟ ਕਰ ਲ ਮਤਲਬ ਔਸ ਕਰਕੇ ਨਾ। ਅਸੀ, ਲੇਟ ਸੋਏ।
ਹਮ-ਹਮ, ਫੇਰ ਸਵੇਰੇ ਵੀ ਲੇਟ ਉਠੇ ਹੋਣੇ ਔ ਤੁਸੀਂ।
ਆਹੋ, ਮੈਂ ਤਾਂ, ਮੈਂ ਤਾਂ ਸੋਚ ਹੀ ਰੀ ਸੀ, ਕਿ ਮੈਂ ਤਾਂ ਰਾਮ ਕਰਨੇ ਜਾਣਾ। ਦਸ-ਗਿਆਰਾਂ ਵਜੇ ਜਾਣਾ। ਫੇਰ, ਮੇਰਾ ਹੋਰ ਮੂਡ ਚੇਂਜ ਹੋ ਗਿਆ, ਮੈਂ ਸੋਚਿਆ ਬਾਰਾਂ ਵਜੇ ਤੱਕ ਜਾਨਾ ਜਾਵਾਂਗੀ।
ਤੇ ਕੋਈ ਟਾਈਮ ਸ਼ਡਿਊਲ ਨੀ ਹੈਗਾ, ਜੇ ਤੁਸੀਂ ਜਿੱਦਾਂ ਬਾਰਾਂ ਵਜੇ ਆ ਰੇ ਔ, ਤੇ ਕੁਛ ਕੈਂਦੇ ਨੀ ਕੰਪਨੀ ਆਲੇ।
ਤੇ ਹਹ, ਪ ਅ ਕੀ ਕੈਨਾ, ਕੈਣਾ ਕੀ ਏ ਐਨਾਂ ਨੇ। ਅਗਰ ਕੁਛ ਕਵਾਂਗੇ, ਤੇ ਮੈਂ ਬੋਲ ਦੇਵਾਂਗੀ। ਨਾ ਤੁਸੀਂ ਸਿਖਾ ਤਾਂ ਕੁਛ ਨੀ ਰੇ ਦੋ ਆਪ ਕੇ ਜਲਦੀ ਕੀ ਫ਼ਾਇਦੈ।
ਹਮ, ਏ ਤੇ ਗੱਲ ਹੈਗੀ ਏ।
ਆਹੋ, ਵੇਲੇ ਬੈ ਕੇ ਵੀ, ਬੰਦਾ ਬੋਰ ਹੋ ਜਾਂਦਾ ਐ। ਮੇ ਤਾਂ ਦਿਮਾਗ ਖਰਾਬ ਹੋ ਗਿਆ, ਸਾਦੇ ਇੱਧਰ ਕੋਲ ਕਰੀ ਜਾ ਰੇ ਚ-ਚ, ਪ-ਪ-ਪ-ਪ ਹੋ ਰੀ ਐ ਸਰ ਚ ਵਾਜ਼, ਸਰ ਚ ਆਵਾਜ਼ ਵੱਜੀ ਪਈ।
ਹਾਂ ਔ ਤੇ ਹੈ, ਔਨਾ ਨੁ ਤਾਂ ਏਦਾਂ ਲੱਗਦਾ ਅਸੀ ਤੇਜ ਆਰਾਮ ਨਾਲ ਬੋਲਦੇ ਪਏ ਆ।
ਆਹੋ-ਆਹੋ ਤੇ ਰਾਤ ਪਤਾ ਨਾ ਤਾਨੁ ਫੇ ਔ ਮੇਰੀ ਇੱਕ ਫਰੈਂਡ ਐ, ਅ ਮਤਲਬ ਮੇਰੇ ਸਾਥ ਦੀ ਨਾ ਮਤਲਬ, ਆਪਾਂ ਦੋ ਰੈ ਟੂ-ਬੀਐਚ-ਕੇ ਚ ਰੈਂਦੇ ਆਂ। ਤਾਂ ਇੱਕ ਜਿਦਾ ਰੂਮ ਹੈ ਨਾ, ਔਦਾ ਬੋਏਫਰੈਂਡ ਆਇਆ ਸੀ, ਆਪਾਂ ਮੈਂ ਤੇ ਮੇਰੀ ਫਰੈਂਡ ਹੱਸ ਰੇ ਸੀ ਬੜਾ ਕਿ ਏ, ਏੱਦਾ ਬੋਏਫਰੈਂਡ ਆ ਗਿਆ। ਤੇ ਕੁੱਛ ਕਰਦੇ ਤਾੱ ਨੀ ਪੇ, ਲਾਈਟ ਪੈਲਾਂ ਬੰਦ ਕਰ ਦਿੱਤੀ ਇਨਾਂ ਨੇ ਅਹ
ਹੁੰ, ਤਾਂ ਏਦਾਂ ਕੋਈ। ਬੋਲਦੇ ਨੀ ਹੈਗੇ, ਕਿ ਤੁਸੀਂ ਏਦਾਂ ਜਾ ਰੇ ਔ।
ਨਾ-ਨਾ, ਏਦਾਂ ਦਾ ਨੀ ਬੋਲ ਸਕਦੇ, ਕਿਉਂਕਿ ਔ ਏਕ ਅਪਾਰਟਮੈਂਟ ਜੋ ਹੁੰਦਾ ਨਾ, ਫਲੈਟ ਏ ਪਰੇ ਦਾ ਹੁੰਦਾ। ਕਰ ਜ ਜਿਵੇਂ ਹੁੰਦਾ। ਬਾਕੀ ਫਿਰ ਔਹ ਪੀ ਸੀ, ਵਾਲੇ ਦੀ ਫੋਨ, ਕਾਲ ਆਈ ਸੀ। ਤਾਂ ਔ ਕੈ ਰਿਆ ਸੀ, ਕਿ ਦਬਾਰਾ ਐ ਸਭ ਛੱਡੋ, ਤੁਸੀਂ ਸਾਰੇ ਕੰਮ ਛੱਡੋ, ਤੇ ਦੀਵਾਰ ਚ' ਵਿੱਚ ਕਣ ਲਗਾ ਕੇ, ਸੁਣੋ ਕੁਛ ਕਰ ਤਾ ਨੀ ਰੇ। ਆਪਾ ਏਨਾ ਹਸੇ, ਆਪਾ ਏਨਾ
ਪਏ ਸੀ ਕੈਂਦੇ ਦੀਵਿਆਂ ਦਾ ਬਰਡੇ ਕਦੋਂ ਹੈਗਾ?
ਆਹੋ, ਪਤਾ ਕੀ ਕ ਔ ਪਤਾ ਕਿਉ ਪੁੱਛ ਰਿਆ ਸੀ। ਔ ਮੈਨੇ, ਮੈਂ ਕਿਆ। ਔ ਪੈਲਾਂ ਨਾ, ਮੈਂ ਤੂੰ ਕਰਕੇ ਗੱਲ ਕੀਤੀ, ਔਦੇ ਕੋਲ ਕੈਤਾ। ਕੈਂਦਾ ਤਮੀਜ਼ ਨਾਲ ਗੱਲ ਕਰੋ। ਮੈਂ ਕਿਆ ਇਸ ਵਿੱਚ ਤਮੀਜ਼ ਕੀ ਹੈ। ਮੈਂ ਕਿਹਾ, ਤੂੰ ਤੇਰੇ ਤੋ ਕਿੰਨਾ ਵੱਡਾ ਮੈਂ, ਮੈਂ ਕਿਹਾ ਕਿੰਨਾ, ਕੈਂਦਾ ਤੂੰ ਕਿ ਅਹਹ ਉਮਰ ਗਿਆ, ਮੈਂ ਕਿਆ ਮੈਂ ਦੋ ਕਹਿਤਾ ਕਿਤੇ ਮੈਂ ਪੈਦਾ ਹੋਈ ਸੀ। ਮੈਂ ਕਿਆ, ਮੈਂ ਤਾਂ ਦੋ ਹਜ਼ਾਰ ਤਿੰਨ ਵਿੱਚ ਪੈਦਾ ਹੋਈ ਸੀ। ਕੈੰਦਾ ਤੇਰੀ ਕੁੰਡਲੀ ਮੈਂ ਨਿਕਾਲਣਾ। ਮੈਂ ਕਿਆ ਨਿਕਾਲ ਲਈ। ਤਾਂ ਮੈਨੂੰ ਵੀ ਦਸੀ ਕਿ ਕੁੰਡੀ ਨਿਕਲੂਗੀ ਤੇਰੇ ਤੋਂ ਹੈਂ। ਤਾਂ ਕਰਕੇ ਤਾਡੇ ਕੋਲ ਗਿਆ, ਕੁੰਡਲੀ ਨਿਕਾਲ ਲੀ ਮੇਰੇ ਲੀ।
ਕੈਂਦਾ ਮੈਨੂੰ ਪਤਾ ਕਰਕੇ ਬਤਾ ਕਿਸੇ ਤੋਂ, ਕਿਸੇ ਤੋਂ ਫੇਰ ਦੀ। ਯਾਂ ਤੇ ਮੈੱਕ ਨੁ ਨਾ ਦੱਸੀ, ਕਿ ਮੈਂ ਤੇਰੇ ਕੋਲੋਂ ਪੁੱਛਿਆ ਏ। ਮੈਂ, ਤੇ ਮੈਸੇਜ ਈ ਨੀ ਸੀਨ ਕੀਤਾ ਔਦਾ।
ਅ ਸੀਂਨ ਨੀ ਕੀਤਾ। ਸਈ ਆ।
ਇਦਾਂ ਦਾ ਕੀ ਕੈਂਦਾ ਕਿ ਪੁੱਛ ਕੇ ਦੱਸ, ਮੈਨੂੰ ਪੁੱਛ ਕੇ ਬਤਾ, ਮੈਨੂੰ ਕਿਤੇ ਨਾਂ ਕੋਲੋਂ। ਕੀ ਬਤਾਵਾਂ ਮੈਂ ਉਹਨੂੰ।
ਨਾ ਦਸੀਏਂ। ਪੁੱਛੋ ਅ ਅਗ, ਦੱਸਣਾ ਵੀ ਹੋਣਾ ਤਾਂ ਦੋ ਹਜ਼ਾਰ ਤਿੰਨ ਦਾ ਜਨਮ ਦੱਸੀ। ਤੇ ਬਰਡੇ ਡੇਟ ਉਈ ਨਾਈਨ ਨਾਈਨ ਮਾਰਚ ਦੋ ਹਜ਼ਾਰ ਤਿੰਨ ਦੱਸੀ।
ਮੈਂ ਕਹਿ ਦਿੱਤਾ, ਮੈਂ ਕਿਹਾ ਮੈਨੂੰ ਚੇਤਾ ਨੀ ਹੈਗਾ ਅਜੇ।
ਹੂ, ਨਹੀ ਹੁਣ ਇਹੀ ਦੱਸ ਮੈਂ ਤਾਂ ਕਹਿ ਰਿਹਾ ਸੀ। ਚਲੋ ਬਾਕੀ ਮੈਂ ਕਰਦੀ ਤੁਹਾਨੂੰ ਬਾਅਦ ਚੋ ਅਵਾਜ। ਕੱਲ, ਸਤਿ ਸ੍ਰੀ ਅਕਾਲ ਜੀ।
ਅੱਛਾ ਜੀ।